ਹੈਲੋ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ ਕਿੱਦਾਂ ਹੋ
ਬਸ ਵਧੀਆ ਤੁਸੀਂ ਦੱਸੋ?
ਹਾਂ ਮੈਂ ਵੀ ਵਧੀਆ ਹੋਰ ਕੀ ਕਰ ਰਹੇ ਸੀ?
ਬਸ ਕੁਛ ਨਹੀਂ ਇਸ ਤਰ੍ਹਾਂ ਹੀ ਸੋਸ਼ਲ ਮੀਡੀਆ ਤੇ ਥੋੜਾ ਦੇਖ ਰਹੀ ਸੀ ਅੱਜ-ਕਲ ਲੋਕਾਂ ਦੇ ਡਰੈਸਿੰਗ ਕਿਹੋ ਜਿਹੇ ਹੋ ਗਏ ਨੇ? ਪਹਿਲੇ ਤਾਂ ਕਿੰਨੇ ਅੱਛੇ ਹੁੰਦੇ ਸੀ।
ਹਾਂ। ਅੱਜ-ਕੱਲ ਤਾਂ ਬ ਬੰਦਿਆਂ ਨੂੰ ਇਹ ਲੇਡੀਜ਼ਾਂ ਨੂੰ ਤਾਂ ਕੋਈ ਸੈਂਸ ਈ ਨਹੀਂ ਰਹੀ ਕੱਪੜੇ ਪਾਣ ਦੀ ਕੋਈ ਚੱਜ ਈ ਨਹੀਂ ਰਿਹਾ।
ਹਾਂਜੀ ਉਹ ਤਾਂ ਹੈ ਹੀ ਹੈ ਉਹ ਨਾਲੇ ਅੱਜ ਕੱਲ ਕੀ ਹੈ ਨਾ ਕਿ ਪਹਿਲੇ ਜਿਸਮ ਪੂਰੇ ਕੱਪੜਿਆਂ ਨਾਲ ਢੱਕ ਦਿੰਦੀ ਸੀ ਜਨਾਨੀਆਂ, ਆਪ ਨੂੰ ਕਿਉਂਕਿ ਕੱਪੜੇ ਤਾਂ ਹੁੰਦੇ ਹੀ ਢੱਕਣ ਵਾਸਤੇ ਹੈ ਹੈ ਕੇ ਨੀ ਲੇਕਿਨ ਅੱਜ ਕੱਲ ਦੇ ਕੁੜੀਆਂ ਨੂੰ ਕੱਪੜੇ ਹੀ ਨੀ ਮਿਲਦੇ ਪਏ ਨੇ।
ਨਹੀਂ ਮਿਲਦੇ ਪਏ ਨੇ ਸਹੀ ਕਿਹਾ ਤੁਸੀਂ। ਇਹ ਟਰੈਂਡ ਹੋ ਗਿਆ ਨਾ ਇਸਨੇ ਯੇ ਪਾਇਆ ਤਾਂ ਮੈਂ ਵੀ ਯਹੀ ਪਾਵਾ ਹਾਂ ਇਸਨੇ ਇੰਨਾ ਸ਼ੋਟ ਪਾਯਾ ਦਾ ਮੈਂ ਵੀ ਇੰਨਾ ਹੀ ਸ਼ੋਟ ਪਾਵਾ। ਤ ਲੇਡੀਜ਼ ਦਾ ਵੀ ਤਾਂ ਸਲੀਵਲੈਸ ਹੀ ਪਾ ਲੈਂਦੇ ਨੇ ਕਿਸ ਤਰ੍ਹਾਂ ਚੱਲ ਕੱਪੜਾ ਹੈ ਤੇ, ਸ਼ਰੀਰ ਢੱਕਣ ਵਾਸਤੇ ਹੀ ਨਾ ਹਾਂ। ਹਾਂ ਤੇ ਅੱਜ ਕੱਲ ਤਾਂ ਬਹੁਤ ਸਾਰੇ ਹਾਂਜੀ ਅੱਜ ਕੱਲ ਦੇ ਤਾਂ, ਸੂਟ ਵੀ ਇਸ ਤਰਾਂ ਹੋ ਗਏ ਨੇ ਨਾ ਭੈਣ ਜੀ, ਜਿਸ ਤਰਾ ਸੂਟ ਦੇ ਉਤੇ ਚੁੰਨੀ ਨਹੀਂ ਫੈਸ਼ਨ ਹੋ ਗਈ ਬਿਨਾਂ ਚੁੰਨੀ ਦੇ ਈ ਚੱਲ ਪੈਂਦੀਆਂ ਨੇ,
ਹਾਂਜੀ
ਹਾਂ। ਮੈਂ ਬਹੁਤ ਸਾਰੇ ਇੱਦਾਂ ਦੇ ਵੀ ਲੇਡੀਜ਼ ਦੇਖੇ ਨੇ ਜੇੜੇ ਖਾਲੀ ਕੋਰਸੇਟ ਵਗੈਰਾ ਪਾ ਕੇ ਬਚ ਤੁਰ ਪੈਂਦੀਆਂ ਨੇ ਅਰੇ ਚੁੰਨੀ ਪੱਲਾ ਕਰੋ, ਚੁੰਨੀ ਲਈ ਏ ਕੇ ਪਲਾ ਹੀ ਕਰਨਾ ਪਰ ਚੁੰਨੀ ਲਓ ਨਹੀਂ ਕੁਛ ਛੋਟਾ ਜਿਹਾ ਸਟੋਲ ਲੈ ਲਓ।
ਹਾਂਜੀ ਨਹੀਂ ਮੈਂ ਤਾਂ ਕਹਿ ਰਹੀ ਆਂ ਕਿ ਦੇਖੋ ਅਹ ਪੱਲਾ ਨਹੀਂ ਵੀ ਲਿੱਤਾ ਤੇ ਕੋਈ ਗੱਲ ਨਹੀ ਲੇ ਲੇਕਿਨ ਸਰੀਰ ਢਕਿਆ ਹੋਏ ਉਹ ਸਭ ਤੋਂ ਵੱਡੀ ਗੱਲ ਹੈ ਪਹਿਲੇ ਤੇ
ਹਾਂ।
ਹੈ ਕੇ ਨਹੀ ਅੱਜ ਕੱਲ੍ਹ ਤੁਸੀਂ ਕਿਤੇ ਮੋਲਾਂ ਤੇ ਚਲੇ ਜਾਓ ਜਾਂ ਤੁਸੀਂ ਕੋਈ ਇਹੋ ਜਿਹੇ ਅ ਸਿਟੀ ਵਗੈਰਾ ਤੇ ਚੱਲ ਜਾਓ ਦੇਖੋ ਕੁੜੀਆਂ ਕਿਹੋ ਜਿਹੇ ਕੱਪੜੇ ਪਾ ਕੇ ਘੁੰਮਦੀਆਂ? ਇੰਨੀ ਇੰਨੀ ਛੋਟੀ ਛੋਟੀ ਨਿਕਰਾਂ ਹੁੰਦੀਆਂ ਸਕਰਟ ਹੁੰਦੇ ਨੇ ਦੇਖਣ ਤੇ ਸਾਨੂੰ ਹੀ ਸ਼ਰਮ ਆ ਜਾਂਦੀ ਹੈ।
ਦੇਖਣ ਵਾਲੇ ਨੂੰ ਹੀ ਸ਼ਰਮ ਆ ਜਾਏਗੀ ਸਹੀ ਕਹਿ ਰਹੇ ਹੋ।
ਉਹ ਹੈ ਕਿ ਨਹੀ ਤੁਸੀਂ ਸੂਟ ਪਾ ਲਓ ਮੈਂ ਕਹਿ ਰਹੀ ਹਾਂ ਜੀਨਸ ਤੇ ਉਸਦੇ ਉੱਤੇ। ਕਮੀਜ਼ ਪਾ ਲਓ ਕੁੜਤਾ ਪਾ ਲਓ ਜੀਨਸ ਦੇ ਉਤੇ ਕਿੰਨਾ ਵਧੀਆ ਲੱਗਦਾ।
ਹਾਂ ਸਹੀ ਕਹਿ ਰਹੇ ਔ।
ਪਹਿਲੇ ਦਾ ਟਾਈਮ ਸੀਗਾ ਕਿ ਜੀਨਸ ਵੀ ਪਾਣ ਨੀ ਦਿੰਦੇ ਸੀ ਕੁੜੀਆਂ ਨੂੰ।
ਨਹੀਂ ਪਾਣ ਦਿੰਦੇ ਸੀ ਹੁਣ ਆਜ਼ਾਦ ਬੜੀ ਹੋ ਗਈ ਹੈ ਨਾ ਜੀਨਸ ਵੀਨਸ ਵੀ ਹੈ ਪਰ ਇਸਦਾ ਵੀ ਲੋਕ ਗਲਤ ਫਾਇਦਾ ਉਠਾਉਂਦੇ ਨੇ।
ਉਹ ਤੇ ਹੈ ਹੀ ਹੈ।
ਹਾਂ, ਕਿੰਨੇ-ਕਿੰਨੇ ਡਰੈੱਸਿਸ ਆ ਗਏ। ਕੋਡ ਸੈਟ ਹੋ ਗਿਆ ਜੀਨਸ ਹੋ ਗਈ ਹਾਂ ਸਰੀ ਟੱਕਣ ਵਾਸਤੇ ਪੂਰੇ ਪੂਰੇ ਕੱਪੜੇ ਪਾਓ।
ਉਹ ਤੇ ਗੱਲ ਹੈ ਈ ਐ ਲੇਕਿਨ ਇਹ ਗੱਲ ਵੀ ਹੈ ਨਾ ਕਿ ਦੇਖੋ ਅਹ ਜੀਨਸ ਜਿਹੜੀ ਹੈ ਉਹ ਉਸਦਾ ਇੱਕ ਸਾਇਟੀਫਿਕਲੀ ਰੀਜ਼ਨ ਦਿੱਤਾ। ਕਿ ਲੇਡੀਜ਼ ਨੇ ਕਿਉਂ ਨਹੀਂ ਪਾਣੀ ਚਾਹੀਦੀ, ਕਿਉਂਕਿ ਦੇਖੋ ਬਈ ਉਹ ਹੁੰਦੀ ਹੈ ਥੋੜੀ ਟਾਈਟ ਫਿਟਿੰਗ ਦੇਖੋ ਅੱਗੇ ਜਾ ਕੇ ਲੇਡੀਜ਼ ਨੇ ਪ੍ਰੈਗਨੈਂਸੀ ਹੁੰਦੀ ਐ, ਵਿਆਹ ਹੋਣ ਤੋਂ ਬਾਅਦ ਬਚ ਬਚਾ ਕਰਨਾ ਐ ਇਹ ਸਭ, ਤੇ ਇਹ ਸਭ ਬੋਡੀ ਨੂੰ ਸੂਟ ਨੀ ਹੁੰਦਾਨਾ ਫਿਰ। ਫੀਟਿੰਗ ਵਾਲਾ ਕੱਪੜਾ ਜਿਹੜਾ ਪਾਂਦਾ ਐ ਨਾ ਉਹ ਡਾਕਟਰ ਵੀ ਮਨਾ ਕਰਦੇ ਕਿ- ਇਹ ਚੀਜ਼ ਨਹੀਂ ਕਰਨੀ ਚਾਹੀਦੀ ਲੇਡੀਜ਼ ਨੇ ਇਹ ਉਹਨਾਂ ਲਈ ਐਕਚੁਲੀ ਬੋਡੀ ਲਈ ਸਹੀ ਚੀਜ਼ ਨਹੀਂ ਹੈ।
ਨਹੀਂਏ
ਠੀਕ ਹੈ ਨਹੀਂ ਲੇਕਿਨ ਫੇਰ ਵੀ ਕਈ ਲੇਡੀਜ਼ ਕਰਦੀਆਂ ਮੈਂ ਕਹਿ ਰਹੀ ਆਂ ਤੁਸੀਂ ਕੁੜਤਾ ਪਜਾਮਾ ਪਾ ਲਉ। ਕੋਡਸੇਟ ਵੀ ਪਾ ਲੋ ਉਹਨੂੰ ਥੋੜਾ ਲੂਜ ਪਾ ਲੋ।
ਹਾਂਜੀ।
ਹੈ ਕੇ ਨੀ ਵਧੀਆ ਲੱਗਦਾ ਕੋਈ ਗੱਲ ਨਹੀ ਚੁੰਨੀ ਨਹੀਂ ਵੀ ਲੀਤੀ ਤੇ। ਮੋਡਰਨਾਈਜੇਸ਼ਨ ਹੋਣਾ ਐ, ਤੁਸੀਂ ਹੋ ਜਾਓ ਲੇਕਿਨ ਓਹਨਾ, ਸਰੀਰ ਨੂੰ ਥੋੜ੍ਹਾ ਟਿੱਲਾ ਕੱਪੜਾ ਪਾਓ
ਹਾਂਜੀ।
ਤਾਂਹੀ ਤੇ ਸੂਟ ਦਿੰਦੇ ਸੀ ਨਾ ਪਾਨ ਨੂੰ ਸਾਨੂੰ ਪਹਿਲੇ ਦੇ ਟਾਈਮ ਦੇ ਤੇ ਕਿੰਨੇ ਵਧੀਆ ਵਧੀਆ ਸੂਟ ਸਿੰਦੇ ਸੀ। ਇੱਕ
ਹਾਂਜੀ।
ਮੈਨੂੰ ਹਲੇ ਵੀ ਯਾਦ ਐ ਕਿ ਅਸੀਂ ਛੋਟੇ ਹੁੰਦੇ ਸੀ ਨਾ ਸਾਡੀ ਮੰਮੀ ਨਾ ਵਿਸਾਖੀ ਆਈ ਯਾ ਕੁਛ ਆਇਆ ਨਾ ਤੇ ਸੂਟ ਸੀਨਾ ਉਹਨਾਂ ਨੇ। ਲੇਸ ਲਗਾ ਕੇ ਪ੍ਰਿੰਟੇਡ ਹਾਂਜੀ ਦੀਵਾਲੀ ਵਿਸਾਖੀ ਹੈ ਕੀ ਨੀ।
ਹਾਂ-ਹਾਂ ਹਾਂਜੀ-ਹਾਂਜੀ।
ਤੇ ਸੂਟ ਸੀਨੇ ਉਹਨਾਂ ਨੇ ਵਧੀਆ ਵਧੀਆ ਇਕ ਦਮ ਸਿੰਪਲ ਸੂ ਪਲੇਨ ਪ੍ਰਿੰਟੇਡ ਉਦੇ ਤੇ ਕੋਈ ਹਾਂ ਜੀ ਲੈ ਲਗਾ ਕੇ ਬਹੁਤ ਵਧੀਆ ਲ
ਹਾਂਜੀ ਤੇ ਨਾਲ ਛੋਟੀ ਜਿਹ ਚੁੰਨੀ। ਹਾਂ ਮੈਨੂੰ ਵੀ ਬੜਾ ਚਾ ਚੜ੍ਹਦਾ ਮੇਰੀ ਛੋਟੀ ਕੁੜੀ ਹੈਗੀ ਨਾ ਠਾਈ ਸਾਲ ਦੀ ਤਾ ਮੈਂ ਨੋ ਮੇਰਾ ਜਿਸਰ੍ਹਾਂ ਕੋਈ ਸੂਟ ਸਵਾਵਾ ਤੇ ਕੱਪੜਾ ਬਚ ਜਾਂਦਾ ਨਾ ਤੇ ਮੈਂ ਟੈਲਰ ਤੋਂ ਨਾ ਛੋਟੇ ਸਾਡੇ ਇੱਥੇ ਇੱਕ ਆਂਟੀ ਹੈਗੇ ਨੇ ਤਾ ਮੈਂ ਉਹਨਾ ਨੂੰ ਕ ਕਿ ਨਾ ਬਸ ਉਸਦਾ ਛੋਟਾ ਜਿਹਾ ਫਰੋਕ ਯਾ ਛੋਟਾ ਜਿਹਾ ਸੂਟ ਹੁਣ ਤੱਕ ਕੋਡ ਸੈਟ ਸਿਰਫ ਟੋਪ ਤੇ ਥੱਲੇ ਸਰਾ ਪਜਾਮਾ ਟਾਈਪ। ਬਸ ਉਹ ਸਵਾ ਲੈਗੇਆ ਨਹੀਂ ਤਾਂ ਛੋਟੀ ਜ ਕੁਰਤੀ ਵੀ
ਹੈ ਕਿ ਕੁੜੀਆਂ ਨੇ ਅੱਗੇ ਜਾ ਕੇ ਤੇ ਵਿਆਹ ਤੋਂ ਬਾਅਦ ਸੂਟੀ ਸਲਵਾਰਾਂ ਪਣੀਆਂ ਤੇ ਹੁਨ ਘੱਟ ਤੋਂ ਘੱਟ ਬਚਪਨ ਵੀ ਉਹ ਉਹਨਾਂ ਦਾ ਇਹ ਤੇ ਚੀਜ਼ਾਂ ਪੂਰੀ ਕਰਨੀ ਚਾ ਇਹਦੀ ਖਵਾਹਿਸ਼ਾਂ ਹੈਗੀ ਨੀ ਇਹ ਗੱਲ।
ਨਾ
ਹਾਂ, ਦੇਖੋ ਜਿਹੜਾ ਕੱਪੜਾ ਟਕਿਆ ਹੈ ਨਾ ਕੱਪੜੇ ਨਾਲ ਪੂਰਾ ਸਰੀਰ ਟੱਕ ਕਿ ਉਹ ਕੱਪੜਾ ਸਭ ਤੋਂ ਵਧੀਆ ਐ
ਸਭ ਤੋਂ ਵਧੀਐ ਸਹੀ ਗੱਲ ਕਹੀ ਤੁਸੀਂ।
ਇਹੀ ਗੱਲ ਐ।
ਹਾਂ ਨੀ ਮੈਂ ਮੇਰੇ ਛੋਟੀ ਕੁੜੀਆਂ ਦੇ ਵੀ ਨਾ ਛੋਟੇ ਚ ਟੋਪ ਸਿਵਾ ਕੇ ਤੇ ਨੀਚੇ ਕੋਈ ਪਜਾਮੀ ਪਾ ਲਿੱਤੀ ਪਜਾਮੀਆਂ ਤੇ ਇਸ ਤਰ੍ਹਾਂ ਹੀ ਹੁੰਦੀਆਂ ਨੇ ਵ ਕੁੜੀਆਂ ਦੀ ਛੋਟੀ ਛੋਟੀ। ਮੈਂ ਉਸਨੂੰ ਪਜਾਮੇ ਪਾਨੀ ਹਾਂ ਆਮ ਤੌਰ ਕਿਉਂਕਿ ਹਾਂ, ਕਿੳਕਿ ਉਹ ਸਲਾਈਡ ਵਗੈਰਾ ਵੀ ਖੇਡਨੇ ਜਾਂਦੀ ਐ ਨਾ ਉਸਦੇ ਪਾਪਾ ਨਾਲ ਗਰਾਉਂਡ ਤੇ ਜਾਂਦੀ ਸਲਾਈਡ ਚੁਲੇ ਉੱਲੇ ਖੇਡਨੇ ਤਾਂ ਵੀ ਮੈਂ ਉਸਨੂੰ ਪਜਾਮੀ ਪਾ ਕੇ ਹੀ ਭੇਜਨੀ ਆ ਬਾਹਰ। ਕਿਉਂਕਿ ਪਤਾ ਨੀ ਛੋਟਾ ਜਿਹਾ ਬੱਚਾ ਐ ਕਿਸ ਤਰ੍ਹਾਂ ਬੈਠੇਗਾ ਕਿਸ ਤਰ੍ਹਾਂ ਨਹੀਂ ਬੈਠੇਗਾ। ਹਾਂ ਉਹ ਬੱਚੇ ਨੂੰ ਤ ਕੋਈ ਸਮਝ ਨਹੀਂ ਲੱਗਣੀ ਪਰ ਸਾਹਮਣੇ ਵੇ ਰਖਣ ਵਾਲੇ ਦੀ ਨਜ਼ਰ ਕਿਸ ਤਰ੍ਹਾਂ ਪੈਂਦੀ ਹੈ ਉਹ ਨਹੀਂ ਕਹਿ ਸਕਦੇ ਨਾ
ਹੂੰ, ਹੂੰ ਹੁਣ ਮੈਂ ਤੁਸੀਂ ਤੇ ਚਲੋ ਇੰਨੀ ਜਿ ਛੋਟੀ ਬੱਚੀ ਵਾਸਤੇ ਆਪਣੀ ਇੰਨੀ ਸੋਚ, ਮੈਂ ਤਾਂ ਇਹ ਸੋਚਦੀ ਪਈ ਹਾਂ ਕਿ ਅੱਜ-ਕੱਲ ਦੀ ਜਿਹੜੀ ਕੁੜੀਆਂ ਅ ਪਿੰਡਾਂ ਤੋਂ ਆ ਜਾਦੀਆਂ ਸ਼ਹਿਰਾਂ ਵਿੱਚ ਰਹਿਨੀ ਆ ਉਹ ਉਹਨਾਂ ਦਾ ਮੋਡਰਨਾਈਜੇਸ਼ਨ ਦੇਖਿਓ ਤੁਸੀਂ ਪਹਿਲੇ ਆਈ ਸੂਟ -ਸਲਵਾਰ ਵੀ ਚ ਆਏਗੀ ਔਰ ਫਿਰ ਜਦ ਇੱਧਰੋਂ ਦੀ ਜਾਏਗੀ ਤੇ ਬਿਲਕੁਲ ਮੋਡਨ ਹੋ ਕੇ ਚੱਲ ਜਾਏਗੀ ਔਰ ਫਿਰ ਤਾਂ ਐਵੇਂ ਲੱਗੇਗਾ ਕਿ ਕ ਪੜੇ ਹੀ ਨੀ ਮਿਲ ਰਹੇ ਇਹਨਾਂ ਨੂੰ।
ਨਹੀਂ ਮਿਲ ਰਹੇ ਨੇ ਨਹੀਂ ਉਹਨਾਂ ਨੂੰ ਇਹੋ ਹੁੰਦਾ ਨਾ ਕਿ ਚੱਲ ਪਹਿਲੇ ਜਿਸ ਤਰ੍ਹਾਂ ਸੂਟ ਵੂਟ ਪਾਏ ਨੇ ਹੁਣ ਸਾਨੂੰ ਆਜ਼ਾਦੀ ਮਿਲ ਗਈ ਹੁਣ ਅਸੀਂ ਕਮਾਣੇ ਲੱਗਿਆ ਤੇ ਜੋ ਮਰਜ਼ੀ ਪਾਔ ਜੋ ਮਰਜੀ ਕਰੋ।
ਹਾਂਜੀ ਉਹ ਤੇ ਹੈ ਹੀ ਹੈ। ਔਰ ਨਾਲੇ ਕੀ ਹੁਨ ਪੈ ਫੈਮਲੀ ਨਾਲ ਵੀ ਇੱਥੇ ਸ਼ਹਿਰਾਂ ਤੋਂ ਮਤਲਬ ਪਿੰਡਾਂ ਤੋਂ ਇੱਥੇ ਆੰਦੇ ਸ਼ਹਿਰ ਵਿੱਚ ਤੇ ਏ ਕ ਏ ਤੇ ਹੁੰਦੀ ਨੀ ਫੈਮਿਲੀ ਨਾਲ ਹੁੰਦੀ ਨੀ ਹੈ ਤੇ ਉਹ ਆਪਣੀ ਮੌਜ ਮਸਤਿਆਂ ਮਾਰਦੇ ਨੇ।
ਮੌਜ ਮਸਤੀ ਕਰਦੇ ਨੇ ਸਹੀ ਕਹ ਰਹੇ ਔ ਹਾਂ। ਫੈਮਿਲੀ ਵਾਲੇ ਥੋੜੇ ਨਾ ਦੇਖਣ ਆਣਗੇ ਕੀ ਕਰਦੇ ਨੇ ਤੇ
ਉਹ ਤੇ ਹੈ ਹੀ ਹੈ ਕੱਪੜਾ ਅੱਛਾ ਪਾਉਣਾ ਚਾਹੀਦਾ ਜੋ ਸਰੀਰ ਨੂੰ ਵੀ ਢੱਕੇ ਔਰ ਅੱਛਾ ਲੱਗੇ ਵੀ। ਸਰੀਰ ਤੇ ਵੀ ਹੈਗੀ ਨੀ ਏਹੋ ਹਾਂ। ਮਤਲਬ ਪੂਰਾ ਕੱਪੜਾ ਵੀ ਬਹੁਤ ਅੱਛਾ ਲੱਗਦਾ ਐਵੇਂ ਜ਼ਰੂਰੀ ਨਹੀਂ ਕਿ ਤੁਸੀਂ ਨੀ
ਕਲ ਤਾਂ ਤੁਸੀਂ ਹਾਂ। ਅੱਜ-ਕੱਲ ਤਾਂ ਉਹ ਦੇਖਿਆ ਜੇਹੜੀ ਫਰਸੀ ਕਿਹੜੀ ਸਲਵਾਰ ਆਈ ਪਈ ਹੈ ਕਿੰਨੀ ਸੋਹਣੀ ਲੱਗਦੀ ਔਹ ਤਾਂ।
ਹਾਂ ਕਿੰਨੇ ਵਧੀਆ ਸੂਟ ਤੁਸੀਂ ਇੱਕ ਤੋਂ ਇੱਕ ਸੁਵਾਔ ਅੱਜ-ਕਲ ਕਿੰਨੇ ਲੱਗਦੇ ਨੇ ਅੱਛੇ।
ਹਾਂ ਬੜੇ ਮਸਤ ਹੈ ਸਾਈਡ ਨੀ ਆਇਆ ਲੋ ਪੈਟਨ, ਕਿਉਂਕਿ ਮੈਂ ਸਾਡੇ ਟੇਲਰ ਨੂੰ ਵੀ ਪੂ ਚੰਨ ਉਹਨਾਂ ਨੂੰ ਨਈ ਪੰਜਾਬ ਚ ਤਾਂ ਬੜਾ ਚੱਲ ਪਿਆ ਇਹ ਪੈਟਰਨ
ਨਹੀਂ ਤੇ ਤੁਸੀਂ ਇਸਦੇ ਵਿੱਚ ਦੇਖਲੋ ਨਾ ਅੱਜ-ਕੱਲ ਪਿੰਟਇੰਟਰਸ ਕਰਕੇ ਇਕ ਏ ਪਲੀਕੇਸਨ ਹੈ ਉੱਥੇ ਤੁਸੀਂ ਕੋਈ ਵੀ ਮੋਡਰਨ ਦਾ ਤੁਸੀਂ ਡਰੈਸ ਦੇਖੋ ਉਹੋ ਜਹਾ ਤੁਸੀਂ ਬਣਵਾ ਲੋ ਦਿਖਾ ਕੇ।
ਸਹੀ ਐ ਸਹੀ ਕਹਿ ਰਹੇ ਉ ਪਰ ਇਹ ਸਾਡੇ ਮਹਾਰਾਸ਼ ਟ ਹੁੰਦਾ ਇਸ ਤਰ੍ਹਾਂ ਹੈ ਨਾ ਜੋ ਮਤਲਬ ਪੰਜਾਬ ਦੀ ਜਿਹੜੀ ਸਿਲਾਈ ਹੈ ਨਾ ਉਹ ਇੱਥੇ ਦਾ ਦਰਜੀ ਉਸਰਾ ਨਈ ਕਰ ਸਕਦਾ, ਹਾਂ ਪਰ ਜਿਹੜੇ ਪੰਜਾਬ ਤੋਂ ਆਏ ਵੀ ਕੁਛ ਲੇਡੀਜ਼ ਹਨ ਜਿਸ ਤਰ੍ਹਾਂ ਕੋਈ ਅ ਲੇਡੀਜ਼ ਜਟਨੀਆਂ ਵਨ ਲੇਡੀਜ਼ ਹਨ ਉਹ ਨਹੀਂ ਸੀ ਲੈਂਦੇ ਨੇ ਉਸਰਾ ਕੱਪੜੇ ਪਰ ਉਸਰਾ ਤੁਹਾਨੂੰ ਢੂੰਢਨਾ ਪਏਗਾ ਕਿ ਕੌਣ ਸੀਲਦਾ।
ਓਦਾਂ ਤੇ ਅੱਜ-ਕੱਲ ਦੇਖੋ ਇੰਨਾ ਮੀਡੀਆ ਇੰਨਾ ਵਧੀਆ ਹੈ ਸੋਸ਼ਲ ਮੀਡੀ ਡੀਆ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਦੇਖੋ ਸੂਟ ਵੀ ਵੇਚ ਰਹੇ ਨੇ ਨਾਲ ਹੀ ਉਹ ਸਿਲਾ ਕੇ ਵੀ ਤੁਹਾਨੂੰ ਕੋਰੀਅਰ ਕਰ ਦਿੰਦੇ ਨੇ। ਬਸ ਇਹੀ ਕਿ ਤੁਸੀ ਨੂੰ ਖ਼ਰਚਾ ਕਰਨਾ ਪੈਂਦਾ ਹੈ ਕੇ ਨੀ।
ਪਰ ਸਿਲਾਈਆਂ ਵੀ ਤਾਂ ਉਨੀ ਲੈਂਦੀਆਂ ਨੇ ਨਾ। ਹਾਂ ਜਿੱਥੇ ਉਹਨਾ ਦੇ ਉਤੇ ਰੋ ਹਾਂ।
ਟਿੰਗ ਬਹੁਤ ਅੱ
ਬਹੁਤ ਅੱਛੀ ਪੈਂਦੀ ਸਹੀ ਕਹਿ ਰਹੇ ਔ।
ਅਗਰ ਉਹ ਥਾਨ ਦਾ ਵੀ ਕੱਪੜਾ ਲੈ ਕੇ ਉਸਨੂੰ ਵਿਆਹ ਦੇ ਉੱਤੇ ਇਸ ਤਰ੍ਹਾਂ ਦਾ ਕੁਛ ਸਟਿਚ ਕਰਾ ਕੇ ਦਿੰਦੇ ਨਾ ਤੇ ਉਹਨਾਂ ਦੀ ਫਿਟਿੰਗ ਬਹੁਤ ਅੱਛੀ ਰਹਿੰਦੀ ਹੈ
ਸਹੀ ਕਹਿ ਰਹੇ ਪਰ ਪੰਜਾਬ ਸਾਈਡ ਚ ਕੱਪੜਾ ਵੀ ਸਸਤਾ ਮਿਲਦਾ ਦੀਦੀ।
ਹੈ ਕੇ ਨਈ।
ਹਾਂਜੀ,
ਨਾਲੇ ਜੀਨਸਾਂ ਵੀ ਪਾ ਸਕਦੇ ਨੇ, ਐਵੇਂ ਨੀ ਜੀਨਸਾਂ ਨਹੀਂ ਪਾ ਸਕਦੇ, ਜੀਨਸਾਂ ਪਾਓ। ਉਸਦੇ ਤੇ ਕੁੜਤੀਆਂ ਪਾ ਲਓ, ਵੱਡੀਆਂ ਲੋਂਂਗ ਮਿਲਦੀਆਂ ਅੱਜ- ਕਲ੍ਹ ਅੱਛੀ ਲੱਗਦੀਆਂ। ਹੈ ਕੇ ਨੀ ਨਾਲ ਉਸੀ ਨਾਲ ਤੁਸੀ ਕਦੀ ਚੇਂਜ ਕਰਨਾ ਹੈ, ਤੇ ਤੁਸੀਂ ਕਦੀ ਛੋਟਾ ਕੁੜਤਾ ਪਾਲੋ। ਅੱਜ-ਕੱਲ ਕੁੜਤੇ ਵੀ ਛੋਟੇ ਆ ਜਾਂਦੇ ਨੇ ਇੰਨੇ ਵੱਡੇ ਵੀ ਨਹੀਂ ਚਾਹੀਦੇ ਤੇ
ਵੀ ਬੜੀ ਵਰਾਇਟੀ ਹੋ ਗਈ ਹੈ ਅੱਜ-ਕਲ ਤਾਂ ਸ਼ੋਟ ਕੁੁਰਤੀ ਵਿੱਚ ਵੀ ਪਿੱਛੇ ਜਿਹੜੇ ਨੋਟਸ ਵ ਘਰੇ ਨਾ ਹਾਂਜੀ।
ਹੈ ਕਿ ਨੀ ਵਧੀਆ ਲੱਗਦੇ ਠੰਡਾ ਕੱਪੜਾ ਲੱਗਦਾ। ਐਕਚੁਲੀ ਕੋਟਨ ਸਭ ਤੋਂ ਅੱਛਾ ਕੱਪੜਾ ਹਰ ਸੀਜ਼ਨ ਵਾਸਤੇ।
ਹਾਂਜੀ
ਚਮਕੋ ਟਮਕੋ ਤਾਂ ਉਸ ਤਰ੍ਹਾਂ ਹੀ ਪਾਏ ਨੀ ਜਾਂਦੇ ਨੇ ਹੈ ਕਿ ਨਹੀਂ ਔਰ ਦੂਸ ਫੇਵੀ ਉਸ ਤੋਂ ਵਧੀਆ, ਇਹ ਸੂਟ ਲੱਗਦੇ ਨੇ, ਹਾਂਜੀ, ਉਹ ਤੇ ਵਧੀਆ ਹੈ, ਬਿਲਕੁਲ
ਹਾਂ ਲਾਈਟ ਵੇਟ ਹੋਵੇ, ਕੋਟਨ ਦਾ ਮਟੀਰੀਅਲ ਹੋਵੇ ਹਾਂ। ਭਾਂਵੇ ਬਾਹਰ ਆਣ -ਜਾਣ ਵਾਸਤੇ, ਥੋੜੇ ਹੈਵੀ ਸੂਟ ਪਾਓ ਕੋਈ ਫੰਕਸ਼ਨਲ ਵ ਕਰੇ, ਪਰ ਡੇਲੀ ਯੂਜ਼ਸ ਵਾਸਤੇ, ਸ਼ੋਟ ਕੁੜਤੀ ਵਗੈਰਾ ਵੀ ਠੀਕ ਹੈ ਨਾ,
ਉਹ ਤਾਂ ਹੈ ਹੀ, ਹੈ ਮੈਂ ਵੀ ਇੱਕ ਸੂਟ ਔਡਰ ਕੀਤਾ ਸੀ, ਜਿੱਦਾਂ ਕਿ ਉਹ ਖਾਦੀ ਵਾਲਾ ਸੀਗਾ, ਤੇ ਇੰਨਾ ਅੱਛਾ ਕੱਪੜਾ ਹੈ, ਔਨਲਾਈਨ ਕਿਉਂਕਿ ਅੱਜ ਅੱਜ-ਕੱਲ੍ਹ ਸਿਲਾਈਆਂ ਦੇ ਵੀ ਖਰਚੇ ਇੰਨੇ ਆ ਤੇ, ਅਸੀਂ ਮੈਂ ਵੀ ਅੱਜ-ਕੱਲ ਔਨਲਾਈਨ ਹੀ ਮੰਗਵਾ ਲੈਂਦੀ ਹਾਂ, ਕਿ ਬਾਅਦ ਚ ਸਿਲਾਉਣ ਦਾ ਝੰਜਟ ਹੀ, ਨਹੀਂ।
ਹਾਂਜੀ ਸਹੀ ਕਹਿ, ਰਹੇ ਹੋ ਨਾ,
ਹੈ ਕਿ ਨੀ, ਉਸਦੇ ਵਿੱਚ ਵੀ ਡਬਲ ਖਰਚਾ ਹੁੰਦਾ ਹੈ, ਇਹ ਗੱਲ ਹੈ। ਠੀਕ ਹੈ ਚਲੋ, ਮੈਨੂੰ ਇੱਕ ਕਾਲ ਆ ਰਿਹਾ। ਆਪਾਂ ਫਿਰ ਤੋਂ ਗੱਲ ਕਰਦੇ ਹੈ, ਕਿ, ਨੀ, ਚੰਗਾ- ਲੱਗਾ ਤੁਹਾਡੇ ਨਾਲ ਗੱਲ ਕਰਕੇ, ਤੁਸੀਂ ਇਸ ਤਰ੍ਹਾਂ ਹੀ ਗੱਲ ਕਰਦੇ ਰਿਹਾ ਕਰੋ। ਠੀਕ ਹੈ,
ਹਾਂਜੀ-ਹਾਂਜੀ, ਤੁਸੀਂ ਕਾਲ ਕਰਿਆ ਕਰੋ ਨਾ।
ਹਾਂਜੀ-ਹਾਂਜੀ, ਠੀਕ ਹੈ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ,